ਹੈਲੋ, ਹਾਂਜੀ ਹਰਮੀਤ ਜੀ, ਸਾਸਰੀ ਕਾਲ ਜੀ, ਸਾਸਰੀ ਕਾਲ, ਹੋਰ ਕਿੱਦਾਂ ਠੀਕ ਓ?
ਵਧੀਆ-ਵਧੀਆ, ਤੁਸੀਂ ਸੁਣਾਓ?
ਬਹੁਤ ਵਧੀਆ, ਬਸ ਲੱਗੇ ਹੋਏ ਕਿਚਨ 'ਚ।
ਅੱਛਾ-ਅੱਛਾ, ਫਰੀ ਨੀ ਹੋਏ ਅਜੇ।
ਨਈ ਐ, ਜਿੱਦਣ ਤੁਹਾਨੂੰ ਪਤਾ ਕੱਪੜੇ ਧੋਣੇ ਹੋਨ, ਉੱਦਣ ਤੇ ਬੋਤ ਜਾਦਾ ਕੰਮ ਲੱਗ
ਹਾਂਜੀ-ਹਾਂਜੀ, ਅੱਜ ਮੈਂ ਵੀ ਕੱਪੜੇ ਨੀ ਧੋਤੇ, ਅੱਜ ਮੈਂ ਜੇ ਰੋਜ ਕੱਪੜੇ ਧੋਵੋ ਤੇ ਫੇਰ ਹੋ ਜਾਂਦੇ ਨੇ।
ਫੇਰ ਟਾਈਮ ਲੱਗ ਜਾਂਦਾ ਆ, ਹਾਂਜੀ ਤਾਂ ਕਰਕੇ।
ਹਾਂ ਕੱਪੜੇ ਕੱਠੇ ਕਰਕੇ ਵੀ ਫਿਰ ਜਾਦਾ ਟਾਈਮ ਲੱਗ ਜਾਂਦਾ। ਮੈਂ ਮਸ਼ੀਨ ਵਗੈਰਾ ਲਗਾਂਦਾ ਹਾਂ। ਰੋਜ਼ ਥੋੜੇ-ਥੋੜ੍ਹੇ ਧੋਂਦੇ ਰੋ ਨਾ ਓ ਠੀਕ ਰੈਂਦਾ।
ਐ ਤੇ ਖਲਾਰਾ ਇੰਨਾ
ਹਾਂ ਓ ਫਿਰ ਉਹੀ ਨਾ ਫਿਰ ਇੱਕ ਚੀਜ਼ ਤੇ ਹੋਣੀ।
ਇੱਕ ਚੀਜ਼ ਹੁੰਦੀ ਪਈ ਨਾ ਜਿਵੇਂ ਭਰ ਜਾਂਦਾ ਨਾ ਫਿਰ ਮੈਂ ਚੱਕਦੀ ਪ੍ਰੈਸ ਕਰਦੀ ਨਾ ਫਿਰ ਮੈਨੂੰ ਹੁੰਦਾ ਨਈ ਹੁਣ ਨੀ ਕਰਦਾ ਹੈਗਾ ਹੁਣ ਕਰਨੇ ਪੈਣੇ ਐ।
ਹਾਂ-ਹਾਂ ਉਹੀ ਨਾ ਫਿਰ ਇੱਕ ਚੀਜ਼ ਤਾਂ ਹੋਣੀ-ਹੋਣੀ ਏ। ਚਾਹੇ ਖਲਾਰਾਂ ਪਾ ਲੋ ਤੇ ਚਾਹੇ ਕੱਪੜੇ ਧੋ ਲੋ ਹਾਂਜੀ। ਹੋਰ ਰੋਟੀ ਪਾਣੀ ਹੋ ਗਿਆ।
ਹਾਂਜੀ-ਹਾਂਜੀ ਹੋ ਗਿਆ ਹੁਣ ਬਸ ਦੁਪੈਰ ਦੀ ਥੋੜ੍ਹੀ ਜੀ ਕਰਨੀ। ਤਿਆਰੀ ਹਾਂਜੀ-ਹਾਂਜੀ। ਮੈਂ ਉਹੀ ਸੋਚ-ਸੋਚ ਕੇ ਅੱਧਾ ਘੰਟਾ ਲਾ ਤੇ ਕੀ ਬਣਾਵਾਂ-ਕੀ ਬਣਾਵਾਂ ਤੇ ਹਲ ਮਨੇ ਗਾਜਰਾਂ ਲਿਆ ਕੇ ਦਿੱਤੀਆਂ।
ਅੱਛਾ ਉਹੀ ਨਾਂ ਸਮਝ ਨੀ ਆਂਦੀ ਕੁੱਛ ਕੀ ਬਨਾਨਾ ਸਮਝ ਨੀ ਆਂਦੀ ਗਰਮੀਆਂ
ਸੱਚੀ ਗੱਲ ਐ ਕਰੇਲਿਆਂ ਤੋਂ ਮੈਨੂੰ ਇਨਾ ਇਰੀਟੇਟ ਹੁੰਦਾ ਨਾ ਉਹਦਾ ਤਾਂ ਡਬਲ ਕੰਮ ਹੁੰਦਾ। ਇਨਾਂ ਨੂੰ ਕਰੇਲੇ ਜਾਦਾ ਪਸੰਦ ਐ।
ਹਾਂ-ਹਾਂ ਮੈਂ ਤੇ ਸਗੋਂ ਅਰਬੀ ਬਣਾਈ ਸੀ ਕੱਲ ਹੁਣ ਮੈਂ ਵੀ ਅੱਜ ਸੋਚਦੀ ਬੀ ਕੀ ਬਣਾਣਾ।
ਹਾਂਜੀ-ਹਾਂਜੀ।
ਹਾਂਜੀ ਹੋਰ ਸੁਣਾਓ ਠੀਕ ਨੇ ਸਾਰੇ ਛੋਟੂ ਬਸ ਲੱਗਿਆ ਕਾਰਟੂਨ ਦੇਖਦਾ ਪਿਆ।
ਹੂੰ
ਹਾਂਜੀ
ਠੀਕ ਏ-ਠੀਕ ਏ।
ਹੋਰ ਤੁਹਾਡੇ ਮੌਸਮ ਕਿੱਦਾਂ ਦਾ।
ਬਸ ਅੱਜ ਗਰਮੀ ਐ।
ਹਾਂ ਇੱਥੇ ਵੀ ਅੱਜ ਬੋਤ ਗਰਮੀ ਐ ਧੁੱਪ
ਹਾਂ ਬਿਲਕੁਲ ਹਵਾ ਨਈ ਹੈਗੀ ਹੂੰ ਹਾਂਜੀ। ਸਵੇਰੇ ਲੱਗ ਰਿਆ ਸੀ ਠੀਕ ਐ ਮੌਸਮ ਪਰ ਨਈ ਬਾਦ 'ਚ ਹੋ ਗਈ ਆ ਗਰਮ
ਵਾਲਾ ਸੀ ਤੇ ਬਾਦ 'ਚ ਧੁੱਪ ਨਿਕਲ ਗੀ। ਐਸਾ ਐ ਬਰਸਾਤ ਵਾਲੇ ਮੌਸਮ ਆ ਗਏ ਜਿਸ ਤਰਾਂ ਬਰਸਾਤ
ਹਾਂ ਆ ਨਾ ਮੌਸਮ ਫਿਰ ਵੀ ਠੀਕ ਐ ਪਰ ਬਰਸਾਤਾਂ ਤੋਂ ਬਾਦ ਜੇੜਾ ਮੌਸਮ ਆਂਦਾ ਓ ਤੇ ਬਹੁਤ ਗੰਦਾ ਮੌਸਮ ਆ ਉਹ
ਹੂੰ ਉਸ ਦਾ ਪਸੀਨਾ-ਪਸੀਨਾ ਬਸ
ਤੇ ਗਰਮੀ ਤੇ ਕਿਤੇ ਆਣ ਜਾਣ ਤੇ ਮਨ ਕਰਦਾ ਨਾ ਛ ਆ ਜਾਦਾ ਬਸ ਹਾਂ ਬਸ ਏ ਸੀ ਲਗਾ ਕੇ ਕੂਲਰ ਲਗਾ ਕੇ
ਹਾਂ ਬਿਲਕੁਲ- ਬਿਲਕੁਲ
ਹੂੰ
ਜਾਂਦਾ ਛੋਟੂ ਸਕੂਲ
ਛੋਟੂ ਹਾਂ ਫਸਟ ਤੋਂ ਖੁੱਲ ਜਾਣੇ ਫਸਟ ਜਾਏਗਾ।
ਹਾਂਜੀ-ਹਾਂਜੀ
ਹਮ ਹੋਰ ਸੁਣਾਓ
ਫਿਰ ਆਪਣੀ ਰੂਟੀਨ ਖਦੇ ਨੇ ਆਪ ਹੀ ਛੱਡ ਗੇਆ ਜਾਂ ਬਸ ਫਿਰ ਮੈਂ ਕਿਹਾ ਬੱਸ ਲ ਗਾਈ
ਹਾਂਜੀ ਹਾਂਜੀ ਬੱਸ ਲਗਾਈ ਦੀ ਇਹਨ ਨ ਬੱਸ ਲਗਾਏ ਥੋੜਾ ਦੂਰ ਹੈ ਨਾ ਸਕੂਲ ਤੇ ਤ ਕਰਕੇ ਬੱਸ ਲਗਵਾਈ ਹੋਈ ਸਵੇਰੇ ਜਾਣ ਦਾ ਹੈ ਤਿੰਨ ਵਜੇ ਵਿਚਾਰਾ ਆਂਦਾ ਹੈ ਸਾਰੇ ਟਾਈਮਿੰਗ ਨਾਲ ਸਾਰੇ ਬੱਚਿਆਂ ਦੇ ਆਉਂਦੇ ਨਾ ਬਸ ਇਹਨਾਂ ਨੂੰ ਤੇ ਜਲ ਹਾਂ ਛੋਟੇ ਬੱਚਿਆਂ ਨੂੰ ਜਲਦੀ ਹੁੰਦੀ ਇਹਨਾਂ ਨੂੰ ਡੇਢ ਵਜੇ ਹੋ ਜਾਂਦੀ ਹੈ ਪਰ ਇਹਨਾਂ ਦੀ ਨਾ ਮ ਅਲੱਗ ਨ ਨਾ ਹੈਗਾ ਪਲੇ ਵੇ ਆ ਨਾ ਪਲੇਵੇ ਦਾ ਤੇ ਫਿਰ ਤਡ ਕਰਕੇ ਵੱਡੇ ਬੱਚਿਆਂ ਨਾਲ ਹੀ ਆਉਂਦਾ ਉਹਨਾਂ ਨੂੰ ਤਿੰਨ ਵਜੇ ਛੁੱਟੀ ਹੋਂਦੀ ਹੈ ਤਿੰਨ ਵਜੇ ਆਉਦਾ ਵਿਚਾਰਾ
ਉਹੋ ਨਹੀਂ ਸਾਡੇ ਇਥੇ ਇੱਦਰ ਹੁੰਦੀ ਨਾ ਜਦੋਂ ਪਲੱਸ ਟੂ ਪਲੇ ਛੁੱਟੀ ਹੁੰਦੀ ਨਾ ਨਾਲ ਹੀ ਕਰ ਦਿੰਦੇ ਆ ਛੋਟਿਆਂ ਨੂੰ ਵੀ
ਹਾਂਜੀ ਨਹੀਂ ਇਹਨਾਂ ਨੂੰ ਤਾਂ ਡੇਢ ਵਜੇ ਹੋ ਜਾਂਦੀ ਹੈ ਮੈਨੂੰ ਲਿਆਉਣ ਦੀ ਦਿੱਕਤ ਨਾ
ਦੇਆਉਣ ਦੀ ਦਿੱਕਤ ਆ ਹਾਂਜੀ
ਫੇਿਰ ਤਾਂਈ ਬੱਸ ਲਗਵਾਈ ਹੋਈ ਮੈਂ ਸਕੂਲ ਗਈ ਸੀ ਤੇ ਮੈਂਦੀ ਮੈਡਮ ਨੂੰ ਕਿਹਾ ਕਿ ਮਤਲਬ ਇਹਨਾਂ ਦੀ ਅਲੱਗ ਹੋਣੀ ਚਾਹੀਦੀ ਹੈ ਵੈਨ ਵਗੈਰਾ ਤੇ ਕ ਨਹੀਂ ਜਾਏ ਸਾਡੇ ਇੱਥੇ ਸਕੂਲ ਮਤਲਬ ਹੈ ਨੀ ਕਿਉਂਕਿ ਸਾਰੇ ਦੂਰੋਂ ਦੂਰੋਂ ਆਉਂਦੇ ਨੇ
ਹਾਂਜੀੀ ਇਹ ਤਾਂ ਹੈ ਡਬਲ ਡਬਲ ਰੂਟ ਨਹੀਂ ਕੱਟਦਾ ਹੈਗਾ ਹਾਂ ਪਰ ਨਹੀਂ ਸਾਡੇ ਇੱਥੇ ਫੇਰ ਵੀ ਅਮਿਤ ਹੋ ਜਾਂਦਾ ਆ
ਹਾਂਜੀ ਤੇ ਮੈਂ ਤੇ ਟੀਚਰ ਨਾਲ ਗੱਲ ਕਰ ਲਈ ਹੋਈ ਹੈ ਪਰ ਉਹ ਇਹੀ ਕਹਿੰਦੇ ਨੇ ਕਹਿੰਦੇ ਨੇ ਕਿ ਇਥਾਂ ਸਾਰੇ ਬੱਚੇ ਦੂਰ ਦੇ ਨੇ ਫੇਰ ਡਬਲ ਡਬਲ ਨ ਨਾ ਉਹਨੂੰ ਪੈਲੇ ਛੱਡਣ ਜਾਣਗੇ ਫੇਰ ਇਹਨਾਂ ਨੂੰ ਲੈਣ ਆਣਗੇ ਹਾਂ ਹਾਂ ਉਹੀ ਨਾ ਫਿਰ ਚਾਹਦੇ ਨੇ ਮੈਂ ਕਿਹਾ ਠੀਕ ਆ ਫੇਰ ਮੈਂ ਥੋੜੀ ਦੇਰ ਦੇਖਦੇ ਹਾਂ ਹੋਰ ਉਹੀ ਸ ਵੇਰ ਪੌਣੇ ਸੱਤ ਵਜੇ ਦਾ ਗਿਆ ਹੁੰਦਾ ਵਿਚਾਰਾ ਦੁੱਧ ਪੀ ਕੇ ਤੇ ਲੰਚ ਦੇ ਦੇਣੇ ਆ ਨਾਲ ਰੋਟੀਆਂ ਫਰੂਟ ਵਗੈਰਾ ਕੁਛ ਤੇ ਉਹੀ ਬਸ ਸਾਰਾ ਦਿਨ ਹੀ ਖਾ ਕੇ ਆਉਂਦਾ ਤਿੰਨ ਵਜੇ ਫੇਰ ਆ ਕੇ ਰੋਟੀ ਰੋਟੀ ਖਾਏਗਾ ਫਰ ਖੇਲੇਗਾ ਤੇ ਖਾਧੀ ਖਾਧੀ ਨਹੀਂ ਖਾਧੀ ਨਹੀਂ
ਖਾਂਦੀ ਨਹੀਂ ਖਾਂਦੀ ਸਹੀ ਗੱਲ ਹੈ
ਉਹੀ ਨਾ ਬੋਤ ਬੱਚਿਆਂ ਨਾਲ ਤੇ ਬੋਤ ਮੁਸ਼ਕਿਲ ਹੋ ਜਾਂਦਾ
ਹਾਂਜੀ ਹਾਂਜੀ
ਮੈਂ ਉਹ ਚਾਂਦੀ ਹ ਥੋੜਾ ਟਾਈਮਿੰਗ ਸਹੀ ਹੋ ਜਾਵੇ ਤੇ ਫੇਰ ਠੀਕ ਹੈ ਫ ਆ ਕੇ ਫਿਰ ਟਾਈਮਿੰਗ ਸਕੂਲ ਦੀ ਕਿਉਂਕਿ ਬੱਸ ਚ ਜੇੜਾ ਸੋਲਾਂ ਨੇ ਸੋਲਾਂ ਨੇ ਸਕੂਲ ਚ ਨੀਦ ਆ ਗਈ
ਉਦੋਂ ਹਾਂ ਉਦੋਂ ਗਰਮੀ ਵੀ ਹੁੰਦੀ ਨਾ ਤੇ ਬੱਚੇ ਹਾਂ ਉੱਥੇ ਹੀ ਨੀਂਦ ਆਪਣੀ ਕਰ ਲੈਂਦੇ ਵਿਚਾਰੇ ਸੁਸਤੀ ਪੈ ਜਾਂਦੀ ਹੈ ਹਾਂ ਤੇ ਉਹ ਅੱਧੇ ਘੰਟਾ ਵੀ ਨਿਆਣਾ ਰਸਤੇ ਚ ਸੋਚ ਨਾ ਤੇ ਬਸ ਉਸ ਤੋਂ ਬਾਦ ਚ ਨੀ ਨੀਂਦ ਆਣੇ ਨਿਆਣੇ
ਸੌਦਾ ਹਾਂ ਫੇਿਰ ਘਰ ਆ ਕੇ ਸੌਂਦਾ ਨੀ ਹੈ ਫੇਰ ਸੱਤ ਸਾਢੇ ਸੱਤ ਸੋਣਗੇ ਫੇਿਰ ਉਸਲੇ ਥੋੜਾ ਹੋ ਜਾਂਦਾ ਥੱਕ ਜਾਂਦਾ ਫਿਰ ਸੋ ਜਾਂਦਾ ਫਿਰ ਮੈਂ ਕੈਂਦੀ ਆ ਮੈਂ ਬੋਤ ਵਿਚਾਰਾ ਹੁੰਦਾ ਨਾ ਘਰ ਆ ਕੇ ਰੈਸਟ ਨਾ ਸਵੇਰੇ ਸਵੇਰੇ ਫਿਰ ਉਠ ਵੀ ਜਲਦੀ ਜਾਣਾ
ਹਾਂ ਬਸ ਇੱਥੋਂ ਬੱਚਿਆਂ ਦਾ ਸਟਰਗਲ ਸ਼ੁਰੂ ਹੋ ਜਾਂਦਾ ਨਾ
ਹੋਰ ਉਹੀ ਮੈਂ ਕੈਂਦੀ ਛੋਟੂ ਜਿਹਾ ਹੈਗਾ ਤਾਂ ਵੀ ਮਤਲਬ ਇੰਨਾ ਹੋਇਆ ਪਿਆ ਤੇ
ਜਾਓਗੇ ਮੈਨੂੰ ਤਾਂ ਫਿਕਰ ਹੁੰਦੀ ਐ ਸਵੇਰੇ ਮੈਨੂੰ ਪੈਲਾਂ ਉੱਠਨਾ ਪੈਨੈ ਅੱਧਾ ਘੰਟਾ ਪੈਲਾਂ ਫੇਰ ਏਨੂੰ ਉਠਾਨਾ ਆ
ਚਲੋ ਅਸੀਂ ਤੇ ਫੇਰ ਵੀ ਥੋੜਾ ਬੋਤ ਰੈਸਟ ਕਰਲਾਂਗੇ। ਕਈ ਬੱਚੇ ਨੀ ਨਾ ਕਰਦੇ ਸਾਰਾ ਦਿਨ ਖੇਲਦੇ ਬਸ ਖੇਲਦੇ ਰੈਂਦੇ ਨੇ।
ਬਈ ਜੇੜਾ ਸੋਨੈ-ਸੋਨੈ
ਹੋਰ-ਹੋਰ ਓਹੀ ਸੋਨੈ ਜੇੜਾ ਸੋਨਾ ਤੇ ਓ ਓਦੇ ਕਰਕੇ ਏ ਦਿੱਕਤ ਹੋਰ ਕੁਛ ਨੀ ਜੇ ਮਤਲਬ ਥੋੜ੍ਹੀ ਰੈਸਟ ਹੋਜੇ ਨਾ ਦੁਪੈਰੇ ਥੋੜਾ ਬੱਚਾ ਰੈਸਟ ਕਰ ਲੈ
ਜੀ-ਜੀ-ਜੀ ਹਾਂਜੀ
ਏਨੂੰ ਤਾਂ ਬਸ ਖੇਲ ਟੋਆਏ ਚਾਈਦੈ ਨੇ ਨਵੇਂ-ਨਵੇਂ ਵੰਨ
ਹਾਂ ਬਸ-ਬਸ ਏਈ ਸਾਰੇ ਬੱਚਿਆਂ ਦਾ ਏਹੀ ਹਾਲ ਐ।
ਤੋੜ ਭੰਨ ਬੋਤ ਏ ਏਦੀ ਤੋੜ ਖਲੋਨਿਆਂ ਨੂੰ ਸੰਭਾਲ ਨੀ ਰੱਖਦਾ।
ਓ ਫੇਰ ਮੀਨਾਕਾਰੀ ਪੂਰੀ ਕਰਨੀ ਐ ਨਾ ਤੋੜ-ਤੋੜ ਕੇ ਦੇਖਨਾ ਕਿੱਦਾਂ ਏ ਬਨੇਆ। ਇੰਜੀਨੀਅਰਿੰਗ ਕਰਦੇ
ਹਾਂਜੀ ਹੁਨ ਵੀ ਅਜ ਵੀ ਸਵੇਰੇ ਗੁਰਦੁਆਰਾ ਨਾ ਸਾਡੇ ਕੋਲ ਤੇ ਓਥੇ ਮੇਲਾ ਲੱਗਦਾ ਐ ਤੇ ਓਥੇ ਗਏ ਸਵੇਰੇ ਓਥੋਂ ਵੀ ਲੈ ਕੇ ਆਏ ਆਂ ਓ ਔਂਦੇ ਈ ਘਰ ਤੋੜਤਾ। ਫੇਰ ਕੈਂਦਾ ਮੰਮਾ ਏਦੀ ਲਾਈਟ ਚਲਾਵੋ ਏਦੀ ਮੈਂ ਕਿਆ ਹੁਨ ਨੀ ਚੱਲਦੀ ਹੁਨ ਟੁੱਟ ਗੇਆ।
ਹਾਂ ਸਈ ਕਿਆ ਨਿਆਨੇਆਂ ਨੂੰ ਜਿੰਨਾ ਸ਼ੌਕ ਹੁੰਦਾ ਨਾ ਟੋਆਏ ਲੈਂਨ ਦਾ ਓਨੀ ਜਲਦੀ ਓਨੂੰ ਤੋੜਨ ਦਾ ਵੀ ਬੜਾ ਹੁੰ
ਹਾਂਜੀ-ਹਾਂਜੀ ਏਨੂੰ ਬੋਤ, ਏਨੂੰ ਤੇ ਬਿਲਕੁਲ ਨੀ ਹੈਗੀ ਟੋਆਏ ਦੀ।
ਹੂੰ-ਹੂੰ।
ਤੇ ਓ ਟ੍ਰੇਨ ਲਿਆਂਦੀ ਸੀ ਥੋੜੇ ਦਿਨ ਪੈਲੇ ਨਾਨੀ ਘਰ ਗਿਆ ਨਾਨੀ ਨੇ ਟ੍ਰੇਨ ਲਿਆਤੀ। ਦੋ ਦਿਨ ਟ੍ਰੇਨ ਚਲੀ ਐ, ਓ ਟ੍ਰੇਨ ਤੋੜਦੀ ਖਰਾਬ ਕਰਤੀ, ਹੋਰ ਸੈਲ ਵੀ ਘੱਟ ਐ ਓਦੇ, ਹੁਨ ਕੈਂਦਾ ਏਨੂੰ ਚ ਚਲਾਓ ਮੈਂ ਕਿਆ ਹੁਨ ਨੀ ਚੱਲਦੀ ਐਂਜ ਈ ਲੈ ਕੇ ਬੈਠਾ ਰੈ। ਤੇ ਨਵੀਂ ਲਿਆਦੋ ਮੈਂ ਕਿਆ ਨਵੀਂ ਨੀ ਮਿਲਦੀ ਹੁਨ, ਖਤਮ ਹੋ ਗਈ ਬਜਾਰ
ਇਹ ਤੇ ਹੈ ਫਰਕ ਤੇ ਪੈਂਦਾ ਆ ਹਾਂ
ਹਾਂਜੀ-ਹਾਂਜੀ।
ਥੋੜ੍ਹੇ ਦਿਨ ਹਾਂਜੀ ਬਸ ਚਲੀ ਜਾਂਦਾ ਏਦਾਂ ਈ ਘੁੰਮਨ ਬਸ ਇਦਰ ਈ ਆਪਨੇ ਮਾਇਕੇ ਈ ਗਏ ਸੀਗੇ ਤੇ ਹੁਨ ਹਸ ਬੈਂਡ ਕੈਂਦੇ ਜਾ ਆਓ, ਪਰ ਹੁਨ ਬਸ ਛੁੱਟੀਆਂ ਜਿੱਦੇ ਸ਼ੁਰੂ ਖਤਮ ਹੋ ਜਾਨੀਆਂ ਵਾ ਤੇ ਬਸ ਹਾਂ ਫੇਰ ਨਈ ਓ ਦਿਲ ਜਾ ਨੀ ਕਰਦਾ ਹੈਗਾ। ਆਹ ਕਿਤੇ ਵੈਸੇ ਦੋ ਤਿੰਨ ਦਿਨ ਨਾ ਕੰਮ ਕਰਨ ਨੂੰ ਨੀ ਦਿਲ ਕਰਦਾ ਹੈਗਾ ਕਿਤ
ਹਾਂਜੀ, ਹੂੰ ਹੋਨਾ ਈ ਨਈ ਹੁਨ
ਹਾਂ ਕੱਪੜਿਆਂ ਦਾ ਖਿਲਾਰਾ ਘਰ ਵੀ ਐਨ ਉਥਲ ਪੁਥਲ ਹੋਈ ਹੁੰਦੀ ਹਰ ਚੀਜ਼ ਤੇ ਈ ਡਸਟ ਭਵਾਂ ਬੰਦ ਈ ਹੋਊ।
ਸਾਰੇ ਈ ਨਵੇਂ ਸਿਰੋ ਓ ਕਰਨਾ ਪੈਂਦਾ।
ਬਿਲਕੁਲ ਨਵੇਂ ਤੋਂ ਸਾਰਾ ਕਰਨਾ ਪੈਂਦਾ।
ਹੂੰ
ਤੋ ਮੈਂ ਹੁਨ ਮਾਈਕੇ ਗਈ ਸੀਗੀ, ਤੇ ਹਾਂਜੀ ਹਸਬੈਂਡ ਘਰੇ ਸੀਗੇ, ਪਰ ਐਹ ਨੇਰੀ ਨਾਲ ਸਾਰਾ ਬੈਡ ਭਰੇ ਪਏ ਸੀਗੇ, ਵਿੰਡੋ ਤੋਂ ਅੱਜ ਦਅਨੇਰੀ ਅੰਦਰ ਆਈ ਹੈ ਨਾ ਵ
ਹਾਂਜੀ -ਹਾਂਜੀ
ਬਸ ਹੁਣ ਪਹਿਲਾ ਜਾਣ ਲੱਗੇ ਮੈਂ ਐਨ ਕੱਪੜੇ ਵਗੈਰਾ ਧੋ ਕੇ ਗਈ ਹਾਂ ਵੀ ਚਲਾ ਆਉਂਦੇ ਨੇ ਖਲਾਰਾ ਨੀ ਹੋਊਗਾ, ਬਟ ਆਉਂਦੇ ਨੂੰ ਡਬਲ ਖਲਾਰਾ
ਇਹਨਾਂ ਨੇ ਕਿੰਨਾ ਕੀ ਕਰਨਾ ਹੁੰਦਾ ਸਾਨੂੰ ਵੀ ਕਿੰਨਾ ਕਰਦਾ ਪੈਂਦਾ ਏ ਹੁਣ ਕੀ ਉਹੀ ਨਾ ਕੰਮ ਤੇ ਗਏ ਕੰਮ ਤੋਂ ਆਏ ਰੋਟੀ ਖਾਧੀ ਸੋ ਗਏ
ਔ ਤਾ ਆਪਣੇ ਆਪ ਖਾਣਾ ਵੀ ਨਹੀਂ ਬਣਾ ਕੇ ਖਾਂਦੇ ਹੈਗੇ, ਅਸੀਂ ਇੱਕ ਟਾਈਮ ਸਬਜ਼ੀ ਨਾ ਬਣਾਈਏ ਤੇ ਬੋਲਣਾ ਸ਼ੁਰੂ ਕਰ ਦੇਣਗੇ ਹਾਂ, ਜੇ ਅਸੀਂ ਇੱਕ ਟਾਈਮ ਕਹਿ ਦੇ ਨਾ ਯਾਰ ਅੱਜ ਦਿਲ ਨਹੀਂ ਕਰਦਾ ਬਾਹਰੋਂ ਲੈ ਆਯੋ, ਨਾਲ ਹੀ ਮੂੰਹ ਬਣ ਜਾਂਦੇ ਐ
ਬਹੁਤ ਐ, ਇੰਜ ਹੀ ਹੈ ਸਾਰਿਆਂ ਦਾ
ਆ ਆ ਬਾਹਰੋਂ ਵੀ ਉਹੀ ਖੁਸ਼ੀ ਹੈ, ਜੋ ਘਰੇ ਆ ਬਾਹਰ ਕਿਹੜਾ ਕੁਛ ਖਾਸ ਏਦਾ ਹੀ ਬੋਲਦੀ, ਆਹੋ ਘਰੇ ਮੈਂ ਕਿਹਾ ਹੁਣ ਪਤਾ ਲੱਗਦਾ ਨਾ, ਬਣਾਓ ਆਪੇ ਹੁਣ ਮੈਂ ਕਹਿੰਦਾ ਨਾ ਮੈਂ ਬਾਹਰੋਂ ਰੋਟੀ ਖਾਦੀ ਨਾ ਮੈਂ ਘਰੋਂ ਖਾਦੀ ਮੈਂ ਕਿਹਾ ਹਾਂ ਤੁਸੀਂ ਚਾਰ ਦਿਨ ਭੁੱਖੇ ਈ ਕਟੇ ਐ
ਹਾਂਜੀ ਹੋਰ ਸੁਣਾਓ
ਹਾਂਜੀ
ਤੁਹਾਡੇ ਬੱਚੇ ਕਿੰਨੇ ਐ
ਹਾਂਜੀ ਬੱਚੇ, ਉਹ ਟਿਊਸ਼ਨ 'ਚ ਮੈਂ, ਆਉਂਦੀ ਆ ਨਾ ਮੇਰੇ ਕੋਲ, ਤੇ ਮੈਂ ਕਹਿ ਰਹੀ ਮੈਂ ਕਿਹਾ ਮੇਰਾ ਕੰਮ ਮੈਂ ਐਨੂੰ ਕੇਹਾ ਸੀ ਚੱਲ ਤੂੰ ਬੱਚਿਆਂ ਨੂੰ ਪੜ੍ਹਾ ਦੇਯਾ ਕਰ ਨਾਲ, ਬੇਟਾ ਆਪ ਟਿਊਸ਼ਨ 'ਤੇ ਗਿਆ ਅਕਾਊਂਟਸ ਦੀ ਹਾਂਜੀ, ਤੇ ਬੇਟੀ ਪੜ੍ਹਾ ਰਹੀ ਹੈ ਬੱਚਿਆਂ ਨੂੰ
ਅੱਛਾ ਤੁਸੀਂ ਟਿਊਸ਼ਨ ' ਲੇਯਾ ਕਰਦੇ ਹੋ
ਹਾਂਜੀ ਫਿਰ ਘਰੇ ਹੀ ਟਿਊਸ਼ਨ ਕਰਵਾਏ ਪਹਿਲਾਂ ਸਕੂਲ ਸੀਗਾ ਫਿਰ ਮਦਰ ਇਨ ਲਾਅ ਐਕਸਪਾਇਰ ਹੋ ਗਈ ਫਿਰ ਉਸ ਤੋਂ ਬਾਅਦ ਇੱਦੇ ਛੋਟੇ ਛੱਟ ਗਿਆ, ਫਿਰ ਹੁਣ ਟਿਊਸ਼ਨ ਸ਼ੁਰੂ ਕੀਤੀ ਸੀ
ਹਾਂਜੀ ਚਲੋ ਠੀਕ ਐ, ਵੀ ਠੀਕ ਆ
ਹਾਂਜੀ ਹਾਂਜੀ
ਸਕੂਲ ਦੀ ਵੀ ਡਿਊਟੀ ਹੁੰਦੀ ਸਵੇਰੇ ਜਾਓ ਤੇ
ਬਸ ਉਹ ਸਕੂਲ ਦੀ ਡਬਲ ਡਿਊਟੀ ਹੁੰਦੀ ਘਰ ਦੀ ਵੀ ਉਹਨੀ ਰਿਸਪੋਂਸੀਬਿਲਿਟੀ ਸਕੂਲ ਦੀ ਵੀ ਤੇ ਪੈ ਜਾਂਦੀ ਆ
ਚਲ ਟਿਊਸ਼ਨ ਦਾ ਫਿਰ ਵੀ ਠੀਕ
ਹਾਂ ਚਲੋ ਇਹ ਤਾਂ ਹੁੰਦਾ ਨਾ, ਘਰ ਵਾ ਕੋਈ ਗੱਲ ਨੀ ਨਾਲ ਨਾਲ ਬੰਦਾ ਨਾ ਆਪਣਾ ਕੰਮ ਪਹਿਲਾਂ ਨਬੇੜ ਲੈਂਦਾ, ਫਿਰ ਬਹਿ ਜਾਂਦਾ ਝਟੇ ਦੋ ਘੰਟੇ ਹਾਂਜੀ
ਵਧੀਆ
ਤੇ ਹੁਣ ਛੁੱਟੀਆਂ ਕਰਕੇ ਥੋੜ੍ਹਾ ਜਿਹਾ ਲੇਟ ਉੱਠੀ ਦਾ, ਤਾਂ ਲੇਟ ਕੰਮ ਹੁੰਦਾ ਐ, ਹਾਂ ਮੁਸ਼ਕਿਲ ਹੁੰਦੀ
ਟਿਊਸ਼ਨ ਮੋਰਨਿੰਗ ਟਾਈਮ ਹੀ ਕ
ਹਾਂਜੀ ਫੇਰ ਬੱਚੇ ਨੂੰ ਇਹ ਹੁੰਦਾ ਵੀ ਸ਼ਾਮ ਨੂੰ ਅਸੀਂ ਖੇਲਣਾ ਆ, ਮੈਨੂੰ ਆਪ ਨੂੰ ਹੁੰਦਾ ਹੈ ਵੀ ਚਲ ਸ਼ਾਮ ਨੂੰ ਮੇਰਾ ਫ੍ਰੀ ਹੋ ਜਾਂਦਾ ਮਾਰਕੀਟ ਵਗੈਰਾ ਦਾ ਬੰਦਾ ਕਰ ਲੈਂਦਾ ਹੈ ਨਾ
ਹਾਂਜੀ ਹਾਂਜੀ ਉਹ ਠੀਕ ਹੈ ਵਧੀਆ
ਹਾਂਜੀ ਹਾਂਜੀ
ਮਿੰ ਬਾਅਦ
ਹੈਲੋ
ਹਾਂਜੀ।
ਹਾਂਜੀ ਚਲੋ ਠੀਕ ਐ, ਹਹਰਮੀਤ ਜੀ ਆਪਾਂ ਕਰਦੇ ਹਨਾ ਬਾਅਦ ਵਿੱਚ। ਓਕੇ ਜੀ ਬਾਏ।